ਹੈਲੋ।
ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਓ?
ਬਸ ਜੀ ਵਧੀਆ ਆਪ ਜੀ ਸੁਣਾਓ ਸਭ ਠੀਕ ਠਾਕ।
ਹਾਂਜੀ ਸਭ ਵਧੀਆ।
ਹਾਂਜੀ ਕੀ ਗੱਲ ਅੱਜ ਕੱਲ੍ਹ ਗਰਮੀ ਬੜੀ ਕਰਾ ਰੱਖੀ ਏ। ਵੈਦਰ ਬਿਲਕੁਲ ਚੇਂਜ ਹੋਇਆ ਪਿਆ।
ਗਰਮੀ ਤਾਂ ਪੁੱਛੋ ਨਾ ਤੁਸੀਂ ਹਾਲ ਬੁਰਾ ਹੋਇਆ ਪਿਆ ਅੱਗੇ, ਅੱਗੇ
ਉਹੀ ਤੇ ਇੰਨੀ ਗਰਮੀ ਇੰਨੀ ਗਰਮੀ ਮੈਨ ਤਾਂ ਲੱਗ ਰਿਹਾ ਪਤਾ ਨੀ ਕਿੰਨੇ ਟਾਈਮ ਦਾ ਰਿਕਾਰਡ ਤੋੜਤਾ ਐਦਕੀ ਤੇ।
ਹੋਰ ਕਿਆ।
ਪਰ ਈਵਨ ਇੰਨਾ ਮਤਲਬ ਕਿ ਜਿੰਨਾ ਮਰਜ਼ੀ ਪਾਨੀ ਪੀ ਲੋ। ਏਸ ਟਾਈਮ ਦਾ ਕੁਛ ਐਕਸਟ੍ਰਾ ਖਾਨ ਤੇ ਵੀ ਮਨ ਨੀ ਕਰਦਾ। ਬਸ ਪਾਨੀ ਪੀ ਜਾਓ ਪੀ ਜਾਓ ਬਸ।
ਹਾਂਜੀ ਰੋਟੀ ਵਗੈਰਾ ਤਾਂ ਬਿਲਕੁਲ ਵੀ ਵਧੀਆ ਨੀ ਲੱਗਦੀ ਬਸ ਪਾਣੀ ਨਾਲ ਢਿੱਡ ਭਰੀ ਜਾਂਦਾ ਏਦਾਂ ਹੀ ਪਾਣੀ ਪੀ
ਬਸ ਹਾਂਜੀ, ਹਾਂਜੀ ਉਈਓ ਗੱਲ ਏ ਨਾ। ਜਾਦਾ ਵੀ ਪੀਓ ਤੇ ਫੇਰ ਉਹ ਵੀ ਪ੍ਰੋਬਲਮ ਕਰਦਾਏ ਹੁੰ।
ਪਾਣੀ ਹੁਣ ਉਹਨਾਂ ਨੂੰ ਪਤਾ ਲੱਗਦਾ ਏ ਵੀ ਹੁਣ ਪਾਣੀ ਤਾਂ ਥੋੜਾ, ਥੋੜਾ ਵੀ ਇੰਨਾ ਜ਼ਿਆਦਾ ਜ਼ਰੂਰੀ ਹੈ ਬੋਹਤ।
ਹਾਂ, ਬਿਲਕੁਲ, ਬਿਲਕੁਲ, ਹਾਂ ਹੁਨ ਪਤਾ ਲੱਗਦਾਏ ਨਾ ਜਿਹੜੇ ਪਾਣੀ ਪਹਿਲੇ ਜਿਹਦੀ ਕਦਰ ਨੀ ਕਰਦੇ ਸੀ ਹੁਣ ਪਤਾ ਲੱਗ ਰਿਹਾ ਹੋਏਗਾ ਪਾਣੀ ਦੀ ਕਿੰਨੀ ਕਦਰ ਏ ਬਾਈ।
ਹੋਰ ਕਿਆ। ਹਜੇ ਤਾਂ ਸਟਾਰਟਿੰਗ ਹੋ ਰੀ ਏ ਦੇਖੋ ਸਟਾਰਟਿੰਗ ਈ ਕਿੰਨੀ ਜਾਦਾ ਉਹੋ ਏ
ਬੋਹਤ ਜ਼ਿਆਦਾ ਓਵਰ ਹੀਟ ਹੋ ਰੀ ਏ ਇਸ ਟਾਈਮ ਓਵਰ ਹੀਟ। ਕਮਰੇ ਬਿਲਕੁਲ ਟੋਪ ਤੇ ਚੱਲ ਰਿਹਾ ਫਿਲਹਾਲ ਤੇ।
ਧੁੱਪ ਵੀ ਕਿੰਨੀ ਜ਼ਿਆਦਾ ਤੇਜ਼ ਹੁੰਦੀ ਏ ਬੋਹਤ।
ਬਿਲਕੁਲ, ਬਿਲ
ਹੁਨ ਮੈਂ ਬਰਤਨ ਸਾਫ਼ ਕਰਨ ਲੱਗੀ ਸੀ ਤੇ ਉਹ ਵੀ ਪਾਣੀ ਐਨਾ ਗਰਮ ਪਿਆ। ਹਾਂਜੀ, ਪੂਰਾ
ਹਾਂ ਏਦਾਂ ਲੱਗ ਰਿਹਾ ਹੋਏਗਾ ਕੇ। ਗੀਜ਼ਰ, ਗੀਜ਼ਰ ਔਨ ਕੀਤਾ ਸਹੀ ਗੱਲ ਏ। ਕੁਦਰਤ ਨੇ ਆਪਨਾ ਗਿਜ਼ਰ ਔਨ ਕੀਤਾ ਹੋਇਆ ਬਈ ਲੈ ਲੋ ਹੁਨ ਗਰਮ ਪਾਨੀ ਜਿਨਾਂ ਚਾਹੀਦਾਂ
ਹੋਰ ਕਿਆ ਸਰਦੀਆਂ ਚ ਫੇਰ
ਹੁੰ, ਬਿਲਕੁਲ ਉਹ ਤੇ ਹੈ ਈ ਏ। ਆਟੋਮੈਟਿਕਲੀ ਮਿਲ ਜਾਂਦਾ ਏ। ਸਹੀ ਗੱਲ ਏ। ਹੁਨ ਅਸੀਂ ਤਾਂ ਚਲੋ ਜਿਵੇਂ ਮੋਟਰ ਲਗਾਈ ਹੋਈ ਏ। ਜਿਵੇਂ ਅੰਡਰਗਰਾਊਂਡ ਮੋਟਰ ਹੈਗੀ ਏ। ਡਾਇਰੇਕਟ ਚਲਾਓ ਤਾਂ ਥੋੜਾ ਬੋਤ ਪਾਨੀ। ਨੋਰਮਲ ਆ ਜਾਂਦਾ ਉਹਦੇ ਵਿੱਚ ਠੀਕ ਆ ਜਾਂਦਾ ਮਗਰ ਟੈਂਕੀ ਤੋਂ ਪਾਣੀ ਤਾਂ ਬਹੁਤ ਗਰਮ ਹੁੰਦਾ ਹੈ
ਹਾਂਜੀ ਇਹ ਤਾਂ ਉਹ ਤਾਂ ਪੂਰਾ ਠੰਡਾ ਠੰਡਾ ਹੁੰਦਾ ਜਦੋਂ ਮ ਨਾ ਉਹ ਵੀ ਨਾ ਉਹਨਾ ਨੂੰ ਬਹੁਤ ਵਧੀਆ ਲੱਗਦਾ ਏ ਇੱਕ
ਬਿਲਕੁਲ ਬਿਲਕੁਲ ਉਹ ਐੂ ਦ ਮੂਵਮੈਂਟ ਚਲਾ ਲੋ ਤੇ ਸਹੀ ਹੈ ਅਤੇ ਫਿਰ ਉਹ ਵੀ ਟੈਂਕੀ 'ਚ ਗਿਆ ਅਤੇ ਉਹ ਵੀ ਮਤਲਬ ਉਹਦਾ ਵੀ ਕੰਮ ਹੋ ਜਾਣਾ
ਹੋਕਿਆ
ਹਾਂ ਦੋ ਬੱਚਿਆਂ ਦੀ ਵੈਕੇਸ਼ਨ ਹੋਏ ਹੋਏ ਨੇ ਤੇ ਬਸ ਸਭ ਇਕੱਠਾ ਕੀਤਾ ਹੋਇਆ ਇਹਨਾਂ ਨੇ
ਹਾਂਜੀ ਹਜੇ ਇੱਧਰ ਤਾਂ ਸਾਡੇ ਹੋਣੇ ਨੇ ਹਜੇ ਨ ਤਾਂ ਪੇਪਰ ਹੋਏ ਨੇ ਹਜੇ ਰਿਜਲਟ ਆਊਗਾ ਫਿਰ ਪੀ ਟੀਐਮ ਚ ਹੋਮਵਰਕ ਦੇਣਗੇ ਹ ਹੋਮਵਰਕ ਫਿਰ ਇੱਕ ਤੋਂ ਛੁੱਟੀਆਂ ਹੋ ਜਾਣਗੇੀਆਂ ਬਸ ਜੂਨ ਤੋਂ ਹਾਂਜੀ ਜੀ
ਅੱਛਾ ਜੀ ਅੱਛਾ ਜੀ ਸਾਡੇ ਤਾਂ ਇੱਥੇ ਹੋਈਆਂ ਹੋਈਆਂ ਬਸ ਹੁਣ ਜੂਨ ਲਾਸਟ ਤੱਕ ਤੇ ਇਹਨਾਂ ਦਾ ਹੈਗਾ ਹਿਸਾਬ ਕਿਤਾਬ ਜੂਨ ਲਾਸਟ ਤੋਂ ਬਾਅਦ ਉਹਨਾਂ ਨੇ ਫਿਰ ਕੰੋਂਟੀਨਿਊ ਕੀਤਾ ਕਰਨਗੇੱਗੇ ਹੋਰ ਜ
ਬਸ ਫੇਿਰ ਬੱਚੇ ਸੰਭਾਲੇ ਔਖੇ ਹੋ ਜਾਣੇ ਆ
ਸਿੱਧਾਂ ਬੋਲਦੇ ਰਹੇ ਹੁਣ ਮੇਰਾ ਬੇਟਾੁਣ ਤਿੰਨ ਦਿਨ ਤੋਂ ਪਿੱਛੇ ਪੈ ਰਿਹਾ ਕਿ ਬਾਈ ਸਮਰ ਵੇਕੇਸ਼ਨ ਆ ਰਹੀ ਹੈ ਦੱਸੋ ਕਿੱਥੇ ਲੈ ਕੇ ਜਾ ਰਹੇ ਹੋ ਮੈਂ ਇੰਨੀ ਗਰਮੀ ਚ ਜਾ ਕੇ ਚੜਨਾ ਕਿਧਰ
ਤਾਂ ਹੈ ਨਾ
ਬਿਲਕੁਲ ਉਹ ਕਹਿੰਦੇ ਨਹੀਂ ਹਿਲ ਸਟੇਸ਼ਨ ਲੈ ਚਲੋ ਮੈਂ ਕਿਹਾਾਂ ਹਲ ਸਟੇਸ਼ਨ ਲੈ ਚੱਲੇ ਤੁਹਾਨੂੰ ਉੱਥੇ ਗਰਮੀ ਨੀ ਹੋਣੀ
ਨਹੀਂ ਹੁਣ ਹੋਰ ਕਿਆ
ਗੋਲੀ ਤੇ ਬਟ ਬ ਬੱਚੇ ਨਹੀਂ ਮੰਨਦੇ ਨਾ ਉਹਨਾਂ ਨੂੰ ਚੇਨ ਚਾਹੀਦਾ
ਰਹੀ ਹੈ ਬੱਚੇ ਵੀ ਪਾਣੀ ਪੀ ਪੀ ਕੇ ਉਹ ਬਸ ਢਿੱਡ ਬਰ
ਹਾਂ ਬਿਲਕੁਲ ਬਿਲਕੁਲੁ ਬਹੁਤ ਜ਼ਿਆਦਾ ਹੋਵੇ ਸਹੀ ਗੱਲ ਹੈ ਬਿਲਕੁਲ ਠੀਕ ਗੱਲ ਹੈ
ਹੋਰ ਜਿਵੇਂ ਏ ਸੀ ਨੇ ਨਾ ਉਹ ਵੀ ਹੁਣ ਮਨ ਸਕੂਲਿੰਗ ਉਹ ਕਰ
ਹਾਂ ਉਹੀ ਤੇ ਸਮਝ ਨਹੀਂ ਆ ਰਹਾ ਨਾ ਉਸ ਗੱਲ ਤੇ ਸਮਝ ਨਹੀਂ ਆ ਰਹੀ ਚੀਜ਼ ਕਿੰਨਾ ਜ਼ਿਆਦਾ ਹੀਟਿੰਗ ਹੀਟਿੰਗ ਉਹੀ ਤੇ ਤੇ ਪਾਣੀ ਦੀ ਵੇਸਟੇਜ ਵੀ ਤੇ ਹੋ ਰਹੀ ਹੈ ਉਹ ਨਾਲ ਦੇ ਨਾਲ
ਹੋਰਕਿਆ
ਹਾਂਣ ਬੱਚੇ ਸਵੇਰੇ ਨਹਾਉਣ ਜਾਂਦੇ ਨੇ ਤੇ ਬਈਆ ਉਹ ਛੱਡਦੇ ਹੀ ਨੀ ਉਹ ਕਹਿੰਦੇ ਬਈਆ ਪਾਣੀ ਚੱਲਣ ਦ ਅਸੀਂ ਤੇ ਇੱਥੇ ਹੀ ਨਹਾਉਣਾ ਇੱਥੇ ਸਭ ਕੁਛ ਕਰਨਾ ਇੱਕ ਇੱਕ ਘੰਟਾ ਬਾਥਰੂਮ ਵਿੱਚ ਨਹੀਂ ਛੱਡਦੇ ਉਹ
ਹਾਂਜੀ
ਹਾਂ ਬ ਠੀਕ ਹੈ ਕਰਨਾ ਤਾਂ ਪੈਣਾ ਹੀ ਹੈ ਕੀ ਕਰ ਸਕਦੇ ਹੋ ਕੋਈ ਉਹਦਾ ਇਲਾਜ ਨਹੀਂ ਹੈ ਨਾ ਫਿਰ
ਇਹ ਤਾਂ ਹੈ ਹਾਂਜੀ
ਹਮ ਹੋਰ ਸੁਣਾਓ ਜੀ ਬਾਕੀ ਸਭ ਕਿਸ ਤਰ੍ਹਾਂ ਚੱਲ ਰਿਹਾ
ਹਾਂਜੀ ਬਸ ਬਾਕੀ ਸਭ ਤਾਂ ਗਰਮੀ ਨੇ ਬੱਸ ਕਰਵਾਈ ਹੁੰਦੀ ਹੈ ਕਿਚਨ ਚ ਤੁਹਾਨੂੰ ਪਤਾ ਹੈ ਕੰਮ ਕਰਨਾ ਕਿੰਨਾ ਔਖਾ ਲੱਗਦਾ ਹੈ
ਕਿਚਨ ਐਵੇਂ ਲੱਗਦੀ ਹੈ ਜਿਵੇਂ ਸਹੀ ਚ ਤੁਸੀਂ ਪੱਟੀ ਚ ਬੈਠੇ ਹੋ ਕਿਧਰੇ
ਹੋਰ ਕਿਹਾਿਆ ਪੂਰਾ ਐਨ ਪੂਰੀ ਤਪਦੀ ਹੈ
ਹਾਂ ਪਿੱਛੇ ਮੈਡਮ ਗਈ ਹੈ ਦੋ ਦਿਨ ਵਾਸਤੇ ਆਪਣੇ ਕਿਤੇ ਕੰਮ ਵਾਸਤੇ ਮੈਨੂੰ ਆਪਣਾ ਫੂਡ ਵਗੈਰਾ ਰੈਡੀ ਕਰਨਾ ਪਿਆ ਤੇ ਮੈਨੂੰ ਪਤਾ ਲੱਗਿਆ ਜੀ ਕਿਚਨ ਕੀ ਹਾਲ ਹੋ ਰਿਹਾ ਟਮ
ਹੋਰਕਿਆ
ਹਾਂ ਉਹ ਕਹਿੰਦੇ ਤੁਸੀਂ ਕਿਚਨ ਵਿੱਚ ਵੀ ਏ ਸੀ ਲਗਵਾ ਦੋ ਮੈਂ ਤਾਂ ਹਾਂ ਹਾਂ ਜ਼ਰੂਰ ਲਗਵਾ ਦਿੰਦੇ ਹਾਂ ਅਸੀਂ ਕਿੜੀ ਗੱਲ ਹੈ
ਉਹ ਤਾਂ ਇਏਦਾਂ ਹੀ ਵੀ ਚਲੋ ਬੱਚੇ ਸਕੂਲ ਜਾਂਦੇ ਆ ਤਾਂ ਕਲਾਸ ਚ ਤਾਂ ਬੈਠੇ ਰਹਿੰਦੇ ਆ ਬਟ ਹੁਣ ਜਦੋਂ ਘਰ ਰਹਿਣਗੇ ਫੇਿਰ ਤਾਂ ਬਹੁਤ ਜ਼ਿਆਦਾ ਤੰਗ
ਫਿਰ ਬਹੁਤ ਜ਼ਿਆਦਾ ਹਾਂ ਗੱਲ ਹੋਈ ਹੋਵੇ ਸਰ ਬਿਲਕੁਲ ਬਿਲਕੁਲ ਬਿਲਕੁਲ ਉਹਨਾਂ ਨੇ ਬਾਜਰੀ ਨਾ ਕਦੀ ਕੁੱਛ ਬਣਾ ਦੋ ਕਦੀ ਕੁੱਛ ਬਣਾ ਦੋ ਮੈਂ ਅੱਜ ਏ ਖਾਣਾ ਮੈਂ ਅੱਜ ਇਹ ਖਾਣਾ ਏ ਬਸ ਇਹੀ ੀ
ਹੋ ਕਿਆ ਸਕੂਲ ਚ ਤਾਂ ਹੁੰਦਾ ਚਲੋ ਟਿਫਨ ਜੋ ਪੈਕ ਕਰਤਾ ਉਹ ਬੱਚੇ ਨੂੰ ਖਾਣਾ
ਬੱਚਿਆਂ ਨੇ ਖਾ ਲੈਣਾ ਹਾਂ ਬਿਲਕੁਲ ਇਹਨਾਂ ਨੂੰ ਨਵੀਂ ਨਵੀ ਚੀਜ਼ਾਂ ਚਾਹੀਦੀਆਂ ਹੁਣ ਅੱਜ ਕੱਲ੍ਹ ਤਾਂ ਵਧੀਆ ਸਾਨੂੰ ਨਵੀਂ ਨਵੀਂ ਚੀਜ਼ਾਂ ਬਣਾ ਕੇ ਦਿਉ ਡੇਲੀ
ਹਾਂਜੀ ਹੁਣ ਹਜ ਤਾਂ ਦੇਖੋ ਕਿੰਨੇ ਮੰਥ ਪਏ ਆ ਨਾ ਗਰਮੀ ਦੇ ਹੁਣੀ ਤੋਂ ਇੰਨਾ ਬੁਰਾ ਹਾਲ ਹੋ ਰਿਹਾ ਹੈ ਅੱਗੇ
ਵੈਦਰ ਨਾ ਵੈਸੇ ਕਾਫ਼ੀ ਚੇਂਜ ਹੋ ਗਿਆ ਮੈਨੂੰੱ ੱਗੇ ਤੋਂ ਵੀ ਐਸਾ ਮਹਿਸੂਸ ਹੋ ਰਿਹਾ ਕਿ ਵੈਦਰ ਬਹੁਤ ਜ਼ਿਆਦਾ ਹੀਟ ਹੀਟਅਪ ਹੋ ਰਿਹਾ ਹੈ ਅੱਗੇ ਤੋਂ ਵੀ ਲਾਸਟ ਟਾਈਮ ਵੀ ਕੁਛ ਇਨਾਂ ਜ਼ਿਆਦਾ ਨਹੀਂ ਸੀ ਬਟ ਐਤਕੀ ਮੈਨੂੰ ਕੁਛ ਮਹਿਸੂਸ ਹੋ ਰਿਹਾ ਕਿ ਜ਼ਿਆਦਾ ਹੀ ਹੋ ਗਿਆ ਕੁਛ ਓਵਰ ਹੋ ਗਿਆ
ਇੱਦਾਂ ਉਹਨ ਜਿਵੇਂ ਪੇੜ ਪੌਦੇ ਵਗੈਰਾ ਵੀ ਕੱਟ ਰਹੇ ਆ ਹਨਾ ਉਹਦੇ ਨਾਲ ਵੀ
ਹਾਂ ਉਹ ਤੇ ਹੈ ਹੀ ਹੈ ਪੇੜ ਪੌਦੇੇ ਘੱਟ ਰਹੇ ਨੇ ਬਿਲਕੁਲ ਅੱਗੋਂ ਅਸੀਂ ਨਵੇਂ ਨਹੀਂ ਲਗਾ ਪਾ ਰਹੇ ਹਾਂ ਫੇਰ ਏਸੀ ਬਹੁਤ ਚੱਲ ਰਹੇ ਨੇ ਅੱਜ ਕੱਲ੍ਹ ਏਸੀ ਦੀ ਵੀ ਹੀਟ ਆਪਣੀ ਵੀ ਤੇ ਹੁੰਦੀ ਹੈ ਨਾ
ਹੋਰ ਕਿਆ
ਉਹ ਫਿਰ ਗੈਸਿਸ ਉੱਥੇ ਹੀ ਰਹਿ ਜਾਂਦੀਆਂ ਤੇ ਫਿਰ ਉਹਦੇ ਨਾਲ ਹੀਟਅਪ ਜ਼ਿਆਦਾ ਪੈਦਾ ਹੁੰਦੀ ਹੈ ਮੇਰੇ ਖਾਣ ਨਾਲ ਮੈਨੂੰ ਤਾਂ ਇੱਦਾਂ ਹੀ ਲੱਗਦਾ ਕੁਛ
ਔਰ ਜਦੋਂ ਏਸੀ ਤੋਂ ਬਾਹਰ ਆਓ ਕਿਚਨ ਚ ਫੇਰ ਤਾਂ ਬੁਰਾ ਹਾਲ
ਫੇਰ ਬੁਰਾ ਉਹ ਆਏ ਨੀ ਜਾਂਦਾ ਨਾ ਕੱਲ ਈ ਉਹ ਆਏ ਨੀ ਜਾਂਦਾ ਫ ਤ ਬਾਰਿਸ਼ ਨਹੀਂ ਪੈ ਰਹੀਥੋੜੀ ਬਹੁਤ ਚਲੋ ਬਾਰਿਸ਼ ਪੈ ਜਾਏ ਤਾਂ ਉਤਨਾ ਫ਼ਰਕ ਪੈ ਜਾਏ ੋੜਾ ਜਾਹਾ
ਬਾਰਿਸ਼ ਤਾਂ ਪੈਣੀ ਉਹ ਏਦਾਂ ਬਸ ਹਨੇਰੀ ਵਗੈਰਾ ਆ ਜਾਂਦੀ ਹੈ ਬਸ ਤੋ ਇੰਨਾ ਗੰਦ ਵਗੈਰਾ ਪੈ ਜਾਂਦਾ ਹੈ ਬਾਰਿਸ਼ ਤਾਂ ਹੁੰਦੀ ਨੀ ਹੈ ਹੋਰ ਹੈ ਇੱਕ ਦੋ ਵਾਰ ਪਹਿਲਾਂ ਜ ਹਾਂਜੀ ਇੱਕ ਦੋ ਵਾਰ ਪਹਿਲਾਂ ਜਦੋਂ ਆਈ ਹਨੇਰੀ ਉਹ ਆਈ ਹੈ ਬਸ ਸੋਨਾ ਗਾਂਧੀ ਪਿਆ ਬਹੁਤ ਜ਼ਿਆਦਾ ਬਾਰਿਸ਼ ਤਾਂ ਹੋਈ ਉਹ ਨ ਹੈ
ਬਾਰਿਸ਼ ਹੋਏਗੀ ਤਾਂ ਹੀ ਥੋੜ੍ਹੀ ਬਹੁਤ ਠੰਡਕ ਹੋਏਗੀ ਥੋੜ੍ਹਾ ਜਿਹਾ ਮੌਸਮ ਨਮੀਂ ਆ ਜਾਂਦੀ ਹੈ ਨਾ ਤਾਂ ਸਹੀ ਰਹਿੰਦਾ ਹੁਣ ਇਸ ਟਾਈਮ ਇੰਨੀ ਹੀਟਅਪ ਹੋਇਆ ਅਦ ਮੈਂ ਬਾਹਰ ਹੁਣੇ ਕੁਸ਼ ਕੰਮ ਤੋਂ ਆਇਆ ਸੀ ਤਾਂ ਇੰਨਾ ਹੀੇਟਪੇ ਬਾਹਰ ਖੜਾ ਨਹੀਂ ਹੋਆ ਜਾ ਰਿਹਾ ਬਿਲਕੁਲ ਜ
ਹੋਰ ਕਿਆ
ਹਾਂ ਸਕਿੰਨ ਐਵੇਂ ਲੱਗਦੀ ਹੈ ਜਿਵੇਂ ਹੁਣੇ ਜਲ ਜਾਏਗੀ ਸਕਿੰਨ
ਨਹੀਂ ਹੁਣ ਤਾਂ ਜਿਵੇਂ ਫੇਸ ਵਗੈਰਾ ਤੇ ਵੀ ਨਾ ਸਨ ਸਕਕ੍ਰਰੀਨ ਵਗੈਰਾ ਲਗਾ ਕੇ ਉਹ ਬਾਹਰ ਜਾਣਾ ਚਾਹੀਦਾ ਫੇਸ ਸਨਸਕ੍ਰਰੀਨ ਵੀ ਹੁਣ ਕਿਆ ਕਰੇਗੀ ਇਨੀ ਜ਼ਿਆਦਾ ਹੀਟ
ਕੀ ਕਰੇਗੀ ਗੱਲ ਉਹੀਓ ਬਸ ਗੱਲ ਉਹੀ ਹੋਏ ਨਾ ਸਾਰੀ ਜ਼ਿਆਦਾ ਹੀਟਅਪ ਹੋਏਗੀ ਤਾਂ ਸਨਸਨ ਵੀ ਕੀ ਕਰੇਗੀ। ਕੁਛ ਥੋੜਾ ਜਿਹਾ ਵੈਦਰ। ਜ਼ਿਆਦਾ ਜ਼ਿਆਦਾ ਹੀਟਅਪ ਹੋਣ ਦੇ ਕਾਰਨ ਵੀ ਸਕਿਨ ਜਲਦੀ ਚਲ ਜਾਂਣਦੀ ਹੈ।
ਹਾਂਜੀ ਇਹ ਤਾਂ ਹੈ। ਬਾਕੀ ਫਰੂਟਸ ਵਗੈਰਾ ਵੀ ਜੇਹੜੇ ਆ ਰਹੇ ਨੇ। ਉਹ ਵੀ ਦੇਖੋ ਖ਼ਰਾਬ ਹੀ ਕਰਦੇ ਆ ਬੋਡੀ ਨੂੰ ਜਿਹੜੇ। ਸਾਰੇ ਨੇ ਪਤਾ ਨੀ ਕਿੱਦਾਂ ਕਿੱਦਾਂ ਬਣ ਗਏ ਨੇ ਹੁਣ।
ਉਹ ਸਮਝ ਨਹੀਂ ਆ ਰਹੀ ਨਾ ਕਿਵੇਂ ਹਾਂ ਕਿਵੇਂ ਮਸਲਾ। ਗਲੇ ਲਗਾ ਰਹੇ ਨੇ ਕੀ ਕਰ ਰਹੇ ਨੇ ਕੁਛ ਸਮਝ ਨਹੀਂ ਆ ਰਹੀ।
ਉਹ ਟੇਸਟ ਨਹੀਂ ਹੁੰਦਾ ਹੈਗਾ। ਖਾਣ ਚ ਪਤਾ ਲਾਗ ਜਾਂਦਾ ਏ।
ਬਿਲਕੁਲ ਬਿਲਕੁਲ ਬਿਲਕੁਲ ਉਹ ਪ੍ਰੌਪਰ ਟੇਸਟ ਨਹੀਂ ਆ ਰਿਹਾ ਮਿਠਾਸ ਹੀ ਨਹੀਂ ਉਹ ਜਿਸ ਜੋ ਪਹਿਲੇ ਮਿਠਾ ਕੱਲ੍ਹ ਸੰਡੇ ਸੀ ਹੁਣ ਉਹ ਆਈ ਨਹੀਂ ਰਹੀ।
ਹੋਰ ਕਿਆ
ਜਬਰਦਸਤੀ ਉਹਨੂੰ ਪਕਾਉਂਦੇ ਨੇ ਨਾ ਤੇ ਉਹਦ ਪਕਾਉਣ ਦੀ ਵਜ੍ਹਾ ਨਾਲ ਨਾਲ ਤੇ ਉਹਦਾ ਟੇਸਟ ਖ਼ਤਮ ਹੋ ਜਾਂਦਾ ਬਿਲਕੁਲ ਹੀ।
ਹਾਂਜੀ। ਉਹ ਸਟੋਰ ਕਰਕੇ ਰੱਖੇ ਹੁਣ। ਆ ਨਾ
ਹਾਂ ਹਾਂ ਹਾਂ ਹਾਂ ਸਟੋਰ ਦਾ ਫਿਰ ਫਾਇਦਾ ਨਹੀਂ ਹੈ ਨਾ ਉਹਦਾ ਫਿਰ ਉਹ ਟੇਸਟ ਆਉਂਦਾ ਹੀ ਨਹੀਂ ਪ੍ਰੌਪਰ। ਮਿਲਦਾ ਹੀ ਨਹੀਂ ਉਹਦੇ ਵਿੱਚ।
ਹਾਂਜੀ।
ਹਾਂਜੀ-ਹਾਂਜੀ। ਦੇਖਿਆ ਹੋਰ ਫਿਰ ਵੈਕੇਸ਼ਨਸ ਹੈ, ਕਿੱਥੇ ਬਣਾਣਾ ਕਿੱਧਰੈ ਪਲੈਨ ਜਾਣ ਦਾ?
ਉਹ ਪੇਸ਼ੈਂਸ ਚੇ ਤਾਂ ਹਜੇ ਫਿਲਹਾਲ ਤਾਂ ਅਸੀਂ ਕੋਈ ਵੀ ਨੀ ਬਣਾ ਰਹੇ ਬਸ। ਵਾਟਰ ਪਾਰ ਕੇ ਦੇਖਾਂਗੇ, ਉਹੀ ਬੈਸਟ ਰਹੇਗਾ, ਜਿਵੇਂ ਗਰਮੀ ਹੈ ਉਹਦੇ ਲਈ ਤਾਂ
ਸਹੀ ਗੱਲ ਹੈ। ਬੰਦਾ ਇੱਕ-ਇੱਕ ਦਿਨਾਂ ਦੇ ਵਿੱਚ ਬੰਦਾ ਆਪਣਾ ਟਾਈਮ ਸਪੈਂਡ ਕਰ ਰਿਹਾ ਬੰਦਾ ਥੋੜਾ ਜਾ ਫੀਲ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਨਾਲੇ
ਹਾਂਜੀ,
ਹਾਂਜੀ ਇਹ ਤੇ ਹੈ, ਸਹੀ ਗੱਲ ਹੈ। ਬਾਕੀ ਹਲ ਸਟੇਸ਼ਨ ਜਾਣਾ ਤਾਂ ਇਸ ਟਾਈਮ ਬੱਚੇ ਤਾਂ ਇਹ ਕਹਿ ਰਹੇ ਨੇ ਚਲੋ, ਹਿੱਲ ਸਟੇਸ਼ਨ ਚੱਲੋ ਬਟ ਆਪਣਾ ਐਤਕੀ ਮਨ ਨਹੀਂ ਕ੍ਰਿਸ਼ਨ ਜਾਂਣਦੇ ਨੇ,
ਨਹੀਂ ਉੱਥੇ ਵੀ ਵੈਦਰ ਤਾਂ ਹੁਣ ਏਦਾਂ ਦਾ ਹੀ ਹੋਏਗਾ, ਉੱਥੇ ਕਿਹੜਾ ਵੀ ਠੰਡ ਹੋਏਗੀ?
ਮੈਂ ਵੀ ਰਸਤੇ ਫਿਰ ਉਨੂੰ ਕਹਿੰਦੇ ਨਾ ਕਿ ਹੁਣ ਐਟ ਟਾਈਮ ਤੋਂ ਆਣ ਪੀਕ-ਪੀਕ ਸੀਜ਼ਨ ਚ ਆਦੇ ਰਸ਼ ਬਹੁਤ ਹੋ ਜਾਂਦਾ।
ਹਾਂਜੀ ਹੁਣ ਇੱਦਾਂ ਵੀ ਸਾਰੇ ਫ੍ਰਰੀ ਨੇ ਹੁਣ ਸਾਰੇ ਜਾਣਗੇ ਸ਼ੋਪਸ ਵਗੈਰਾ ਵਾਲਾ ਨੇ ਤਾਂ ਪਹਿਲਾਂ ਹੀ ਲਗਾ ਤਾ ਕਿ ਅਸੀਂ ਕਿਹੜੇ ਕਿਹੜੇ ਦਿਨ ਨਹੀਂ ਐਵੇ ਅਲੇਬਲ ਹੋਵਾਂਗੇ। ਉਹਨਾਂ ਨੇ ਤਾਂ ਪਹਿਲਾਂ ਹੀ ਲਗਾਤਾ ਹੋਰ ਕਿਆ।
ਸਾਰੇ ਪੀਸ ਜਦੋ ਜਾਣਗੇ। ਇੱਥੇ ਵੀ ਰਸ਼ ਇੱਥੇ ਵੀ ਰਸ਼ ਫਿਰ ਜਾਣ ਦਾ ਫਾਇਦਾ ਕੀ ਹੋਇਆ।
ਹਾਂਜੀ, ਅਸੀਂ ਵੀ ਸੋਚ ਰਹੇ ਸੀ, ਬਟ ਹੁਣ ਅਸੀ ਕੈਂਸਲ ਕਰ ਰਿਹਾ ਵੀ ਕਿਤੇ ਬਸ ਕਿਤੇ ਕੋਈ ਬਸ ਇੱਕ ਅੱਧੀ ਪਲੇਸ ਤੇ ਉਹ ਜਾਵਾਂਗੇ।
ਹੂੰ-ਹੂੰ, ਨਹੀਂ ਠੀਕ ਹੈ, ਥੋੜਾ ਜਿਹਾ ਫੇਰ ਵੀ ਥੋੜਾ ਥੋੜਾ ਚੇਜ ਕੁਛ ਥੋੜਾ ਬਹੁਤ ਤਾਂ ਚਾਹੀਦਾ ਹੈ, ਨਾ ਬੰਦੇ ਨੂੰ ਇੱਕੋ ਰੂਟੀਨ ਤੋਂ ਥੋੜ੍ਹਾ ਜਿਹਾ ਬੰਦਾ ਚੇਂਜ ਹੋ, ਜਾਂਦਾ ਤਾਂ ਤੁਹਾਨੂੰ ਫੀਲ ਚਾਹੀਦਾ ਹੁੰਦਾ।
ਹੋਰ ਐਵੇਂ ਹੁੰਦਾ ਵੀ ਚਲੋ ਸਾਲ ਬਾਅਦ ਆਦੀ ਆ ਵਕੇਸ਼ਨ ਵੀ ਇਹੇ ਪੂਰੇ ਮੰਥ ਲਈ ਤਾਂ ਸਾਲ ਬਾਅਦ ਆਦੇ ਹੁੰਦੀਆ ਨੇ ਫੇਰ,
ਹਾਂ ਹੋਰ ਕੀ ਬੰਦਾ ਚੱਲ ਤਿੰਨ ਚਾਰ ਦਿਨ ਵਾਸਤੇ ਜਾਏ ਤੇ ਬੰਦਾ ਜਾਣ ਦਾ ਤੇ ਥੋੜ੍ਹਾ ਜਾ ਮਾਈਡ ਸੈਟਪ ਸਹੀ ਹੋ ਜਾਂਦਾ।
ਹੋਰ ਕਿਆ। ਨਹੀਂ ਤਾਂ ਫੇਰ ਉਹੀ ਘਰ ਦੀ ਡੇਲੀ ਰੂਟੀਨ ਹੀ ਚੱਲਦੀ,
ਹਾਂ ਉਹੀ ਹੋ ਸਿਰ, ਆਪਣਾ ਕੰਮ ਕਰਨਾ ਫਿਰ ਜਾ ਕੇ ਸੋਚਣਾ ਬਸ ਹੋਰ ਕੀ ਕੰਮ ਰਹਿੰਦਾ ਫਿਰ ਕੋਈ ਹੋਰ ਕੰਮ ਹੀ ਨਹੀਂ ਹੈ, ਸਹੀ ਗੱਲ ਹੈ ਬਿਲਕੁਲ-ਬਿਲਕੁਲ ਹਾਂਜੀ ਜ਼ਰੂਰ ਜੀ ਜਰੂਰ ਬਿਲਕੁਲ ਜੀ ਬਿਲਕੁਲ ਠੀਕ ਹੈ, ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ।